ਹੈਲੋ
ਹੈਲੋ। ਸਤਿ ਸ਼੍ਰੀ ਅਕਾਲ ਜੀ।
ਹਾਂ, ਸਤਿ ਸ੍ਰੀ ਅਕਾਲ ਜੀ।
ਹੋਰ ਕੀਆ, ਹਾਂਜੀ ਵਧੀਆ ਜੀ ਤੁਸੀਂ ਦੱਸੋ?
ਸਭ ਵਧੀਆ ਹੈਗਾ, ਤੁਸੀਂ ਸੁਣਾਓ ਕੀ
ਹਾਂਜੀ, ਕੁਛ ਨੀ ਬਸ ਇਸ ਟਾਈਮ ਫ੍ਰਰੀ ਸੀ। ਰੋਟੀ ਪਾਣੀ ਖਾ ਪੀ ਕੇ
ਅੱਛਾ ਹਾਂਜੀ, ਹਾਂਜੀ
ਉਹ ਥੋੜਾ ਟਾਈਮ ਏਦਾਂ ਨਾ ਬਿਜੀ ਹੁੰਦੇ ਆ, ਦੋ ਤਿੰਨ ਘੰਟੇ ਰਸੋਈ ਦੇ ਵਿੱਚ ਨਿਕਲ ਜਾਂਦੇ ਆ। ਕਿਸੇ ਨੂੰ ਕੁਛ ਪਸੰਦ ਹੁੰਦਾ ਕਿਸੇ ਨੂੰ ਕੁਛ।
ਇਹ ਗੱਲ ਤੇ ਹੈਗੀ ਹੈ, ਔਰ। ਤੇ ਹੁੰਦਾ ਹੀ ਹੈ, ਅੱਜ ਕੱਲ੍ਹ ਕਿ ਬੱਚੇ ਇੱਕ ਚੀਜ਼ ਬਣਾ ਲੋ ਤੇ ਇੱਕ ਚੀਜ਼ ਖਾ ਲੈਣ
ਹਾਂਜੀ, ਪਰ ਸਾਡੇ ਐਵੇਂ ਹੁੰਦਾ ਵੀ ਜਿਵੇਂ ਹੁਣ ਦਾਲ ਬਣਾਈ ਦਾਲ ਦੇ ਨਾਲ ਚੌਲ ਖਾਣੇ ਆ, ਫਿਰ ਅ ਅਤੇ ਫੈਮਿਲੀ ਦੇ ਵਿੱਚੋਂ ਅੱਧਿਆਂ ਨੇ ਰੋਟੀ ਖਾਣੀ ਆ ਨਾਲ
ਹਾਂਜੀ ਇਹ ਗੱਲ ਤੇ ਹੁੰਦੀ ਹੈਗੀ ਹੈ ਲੇਡੀਜ਼ ਵੈਸੇਸੇ ਚੀਜ਼ਾਂ ਨਾ ਥੋੜਾ ਜਿਹਾ ਔਖਾ ਹੀ ਹੁੰਦਾ ਹੈਗਾ। ਇਕੱਲੇ ਇਕੱਲੇ ਬੰਦੇ ਵੈਸੇ ਇਕੱਲੀ ਇਕੱਲੀ ਚੀਜ਼ ਬਣਾਉਣੀ ਪੈਂਦੀ ਹੈਗੀ ਆ।
ਹਾਂਜੀ ਫਿਰ ਇਸ ਟਾਈਮ ਫ੍ਰਰੀ ਹਣੇ ਆ ਥੋੜਾ ਮੈਂ ਅ ਚਲੋ ਗੱਲਬਾਤ ਕਰ ਲਈਏ।
ਹਾਂਜੀ ਹਾਂਜੀ ਬਿਲਕੁਲ ਬਹੁਤ ਚੰਗਾ ਕੀਤਾ ਤੁਸੀਂ ਗੱਲ ਕਰ ਰ ਹਾਂਜੀ ਮੈਂ ਵੀ ਬੈਠੀ ਸੀਗੀ ਥੋੜਾ ਅਹ ਲੱਗੀ ਹੋਈ ਸੀਗੀ ਆਪਣਾ। ਕੰਮ ਕਰਨ ਚ ਤੇ ਮੈਨੂੰ ਥੋੜਾ ਸ਼ੌਂਕ ਹੈਗਾ ਕੁਛ ਨਾ ਕੁਛ ਬਣਾਉਣ ਦਾ। ਤੇ ਮੈਂ ਵੀ ਬਣਾਉਂਦੀ ਪਈ ਸੀ ਮੈਨੂੰ ਕਰਾਫਟ ਦਾ ਥੋੜ੍ਹਾ ਸ਼ੌਕ ਹੈਗਾ ਹੈ। ਤੇ ਮੈਂ ਕਰਾਫਟ ਬਣਾਉਦੀ ਹੈਗੀ ਆ ਥੋੜ੍ਹਾ।
ਹਾਂਜੀ ਉਹ ਸਾਰਿਆਂ ਨੂੰ ਇੱਦਾਂ ਹੁੰਦਾ ਨਾ ਹਾਂਜੀ ਵੱਖਰਾ ਵੱਖਰਾ ਹੁੰਦਾ। ਜਿਵੇਂ ਮੈਨੂੰ ਸਿਲਾਈ ਦੇ ਵਿੱਚ ਬਹੁਤ ਜਾਣੇ ਹੈਗਾ ਵਾ। ਮੈਂ ਸਿਲਾਈ ਕਰਾਂ ਨਵੇਂ ਨਵੇਂ ਡਿਜ਼ਾਇਨ ਬਣਾਵਾਂ।
ਹਾਂਜੀ।
ਤੇ।
ਸਿਲਾਈ ਦਾ ਤੇ ਮੈਨੂੰ ਵੀ ਸ਼ੌਕ ਹੈਗਾ ਹੈ ਪਰ ਨਾ ਜੈਵੇਂ ਇੱਕ ਹੁੰਦਾ ਨਾ ਕਿ ਅ ਬਚਪਨ ਤੋਂ ਹੀ ਨਾ ਥੋੜਾ ਜਿਹਾ, ਕਰਾਫਟ ਬਣਾਉਣਾ। ਮੈਨੂੰ ਸ਼ੌਕ ਹੈਗਾ। ਸੀਗਾ, ਮੈਂ ਦਿਨ ਭਰ ਚ ਕੁਛ ਨਾ ਕੁਛ ਅਗਰ ਮੈਨੂੰ ਦਿਖਦਾ ਹੈਗਾ ਤੇ ਮਤਲਬ ਕੁਛ ਨਾ ਕੁਛ ਜਿਵੇਂ ਬੈਸਟ ਆਊਟ ਓਂਫ ਵੇਸਟ ਬਣਾਨਾ ਹੋਵੇ। ਤੇ ਮੈਂ, ਓਦਾਂ ਕੁਛ ਨਾ ਕੁੱਛ ਮੈਂ ਲੱਗੀ ਰਹਿੰਦੀ ਹੈਗੀ ਹ ਤੇ ਉਹਦੇ ਵਿੱਚ ਥੋੜਾ ਜਿਹਾ ਮਨ ਲੱਗਾ ਕਰਨ ਦਾ ਹੈਗਾ ਏ, ਇਹ ਹੁੰਦਾ ਏ, ਏਕ ਹੁੰਦਾ ਨਾ ਕਿ ਜੋ ਵੀ ਸ਼ੌਕ ਬਚਪਨ ਤੋਂ ਹੀ ਹੁੰਦਾ ਹੈ ਨਾ ਤੇ ਫਿਰ ਉਸ ਚੀਜ਼ ਨੂੰ ਅੱਗੇ ਬੰਦਾ ਵਧਾ ਲੈ ਤੇ ਕੁਛ ਨਾ ਕੁਛ, ਬਣਦਾ ਹੀ ਜਾਂਦਾ ਹੈਗਾ ਫਿਰ।
ਹਾਂਜੀ, ਉਹ ਵੀ ਆਏ ਆ ਚਲੋ ਮਾਤਾ- ਪਿਤਾ ਦੇ ਸਿਰ ਤੇ ਜ਼ਿਆਦਾ ਹੀ ਹੁੰਦਾ। ਜੇ, ਤਾਂ ਉਹ ਕਹਿ ਦੇਣ ਤਾਂ ਬੱਚਾ, ਉਹ ਲਾਈਨ ਦੇ ਵਿੱਚ ਚੱਲ ਪੈਂਦਾ ਜੇ ਨਹੀਂ ਕਹਿੰਦੇ ਤਾਂ ਫੇਿਰ ਬੱਚਾ ਭਟਕ ਜਾਂਦਾ। ਜਿਵੇਂ, ਹੁਣ ਮੈਨੂੰ ਸੀਗਾ ਜਿਵੇਂ ਸਿਲਾਈ ਦਾ ਪਸੰਦ ਸੀਗਾ। ਜਣੀ ਪਲੱਸ ਟੂ ਦੇ ਵਿੱਚ ਜਾਣੀ ਸਿਲਾਈ ਅਹ ਸਿੱਖ ਲਈ ਸੀ ਉਸ ਤੋਂ ਬਾਅਦ ਮੈਂ ਕਿਹਾ ਪਲੱਸ ਤੋਂ ਬਾਅਦ ਵਿੱਚ ਜਿਵੇਂ ਹੁਣ। ਅ ਫੈਸ਼ਨ ਡਿਜ਼ਾਇਨਿੰਗ ਦਾ ਕੋਰਸ ਮੈਂ ਕਿਹਾ, ਮੈਂ ਕਰ ਲੈਂਦੀ ਹਾਂ। ਘਰਦੇ ਕਹਿ ਇਹ ਵੀ ਉਹ ਚੀਜ਼ਾਂ ਨੂੰ ਉਹ ਟੈਮ ਦੇ ਵਿੱਚ ਇਹ ਹੁੰਦਾ ਸੀ ਫੈਸ਼ਨ ਡਿਜਾਇਨਿੰਗ ਚੀਜ਼ ਕੀ ਆ? ਕੁਛ ਵੀ ਨੀ, ਮਤਲਬ ਉਹਨੂੰ ਮਾਇਨੇ ਨਹੀਂ ਰੱਖਦਾ ਉਹ ਕੋਰਸ, ਉਹ ਕਹਿੰਦੇ ਵੀ ਤੁਹਾਡੀ ਭੈਣ ਨੇ ਵੀ ਬੀ ਏ ਕੀਤੀ ਆ ਅੱਗੇ ਬੀ ਏ ਕਰੋ।
ਹਾਂਜੀ, ਇਹ ਗੱਲ ਤੇ ਹੈਗੀ, ਇਹ ਗੱਲ ਤੇ ਹੈਗੀ ਹੈ। ਪਹਿਲੇ ਟਾਈਮ ਐਵੇਂ ਹੁੰਦਾ ਸੀਗਾ ਕਿ ਜੋ ਵੱਡਾ ਬੱਚਾ ਕਰ ਰਿਹਾ ਉਹੀ ਦੂਜਾ ਬੱਚਾ ਕਰ ਲਿਆ ਅਗੇ, ਬਈ ਕੋਈ ਲਾਈਨ ਚੱਲਦੀ ਚਲੇ। ਕੋਈ ਪਰੇਸ਼ਾਨੀ ਨਾ ਹੋਏ ਲਾਈਨ ਚੇਂਜ ਹੁੰਦੀ ਤੇ ਫਿਰ ਹ ਪਰੇਸ਼ਾਨੀਆਂ ਹੁੰਦੀਆਂ ਨੇ ਪਰ ਇਹ ਹੁੰਦਾ ਨਾ ਕਿ ਤੇ ਆਪਣੇ ਮਨ ਵਿੱਚ ਹੁੰਦਾ ਏ ਕਿ ਅਸੀਂ ਇਹ ਚੀਜ਼
ਹਾਂਜੀ ਸਾਰਿਆਂ ਦਾ ਇਹ ਨ ਵੀ ਆਪਦਾ ਆਪਦਾ ਉਹ ਹੁੰਦਾ ਭੈਣਾਂ ਚਾਹੇ ਅ ਕਹਿਲੋ ਵੀ ਜੋੜੇ ਹੋਏ ਆ ਬੱਚੇ ਉਹਨਾਂ ਦਾ ਵੀ ਦਿਮਾਗ ਆ ਜਿਹੜਾ ਵੱਖੋ, ਵੱਖਰਾ ਉਹ ਵੱਖੋ, ਵੱਖਰੀ ਲਾਈਨ ਚ ਜਾਊਗਾ ਉਹ।
ਹਾਂਜੀ, ਇਹ ਤੇ ਹੈਗਾ ਦੇਖੋ ਇੱਕ ਹੱਥ ਦੀ ਪੰਜ ਉਂਗਲੀਆਂ, ਪੰਜੋ ਬਰਾਬ ਥੋੜ੍ਹੀ ਨਾ ਹੁੰਦੀਆਂ ਨੇ ਵੱਖਰੀਆਂ, ਵੱਖ ਵੱਖਰੀਆਂ ਹੁੰਦੀਆਂ ਨੇ ਤੇ ਵੱਖਰਾ, ਵੱਖਰਾ ਹੀ ਸਭ ਕੁੱਛ ਹੁੰਦਾ ਹੈਗਾ ਹੈ। ਹੁਣ ਐਵੇਂ ਹੀ ਹੈਗਾ ਮੈਨੂੰ ਵੀ ਸਿਲਾਈ ਦਾ ਬੜਾ ਸ਼ੌਕ ਰਿਹਾ ਹੈਗਾ ਹੈ। ਤੇ ਮੈਂ ਸਿੱਧਾ ਹੀ ਕਹਿ ਦਿੱਤਾ ਸੀ ਮੈਂ ਪਲੱਸ ਟੂ ਤੋਂ ਬਾਅਦ ਨਾ ਮੈਂ ਡਿਜ਼ਾਇਨਿੰਗ ਕਰਨੀ ਏ। ਤੇ ਮੇਰੇ ਮੰਮੀ, ਪਾਪਾ ਨੇ ਵੀ ਮੈਨੂੰ ਕਹਿਨੇ ਜੋ ਜਿਸ ਚੀਜ਼ ਚ ਤੇਰਾ ਦਿਲ ਲੱਗੇ ਤੁ ਓਂ ਕਰਨਾ ਏ। ਤੇ ਫੇਰ ਮੈਂ ਅੱਛਾ, ਡਿਜ਼ਾਇਨਿੰਗ ਵੀ ਸਿੱਖ ਲਈ ਸਭ ਕੁਛ ਕਰ ਲਿਆ ਫਿਰ ਮੈਂ ਕਿਹਾ, ਮੈਂ ਇੱਕ ਮਤਲਬ ਮੇਰਾ ਬੁਟੀਕ ਹੋਣਾ ਚਾਹੀਦਾ ਹੈਗਾ ਤੇ ਮੈਂ ਫੇਰ ਮੈਂ ਬੁਟੀਕ ਵੀ ਚਲਾਇਆ ਤੇ। ਇੱਕ ਬੜਾ ਅੱਛਾ ਲੱਗਦਾ ਹੈਗਾ ਹੈ ਕਿ ਤੁਸੀਂ ਕੋਈ ਆਪਣੇ ਆਪ ਨੂੰ ਕਿਸੇ ਫੀਲਡ ਦੇ ਵਿੱਚ ਅਹ ਖੁਦ ਨੂੰ ਖੜਾ ਕਰੋ ਉੱਥੇ, ਤੇ ਪਤਾ ਲੱਗਦਾ ਹੈਗਾ ਹੈ ਕਿ ਤੁਸੀਂ ਹਾਂ, ਅਗਰ ਤੁਸੀਂ ਕੁੱਛ ਸਿੱਖਿਆ ਹੈ ਤੇ ਜਾਇਆ ਨਹੀਂ ਜਾਏਗਾ ਕੁਛ ਨਾ ਕੁਛ ਉਹਦਾ ਕਰੋ। ਤੇ ਮੈਂ ਬੁਟੀਕ ਵੀ ਅਹ ਕੀਤ ਕੀਤਾ ਹੋਇਆ ਏ ਪਰ ਦਿਲ ਵਿੱਚ ਜਿਵੇਂ ਇੱਕ ਹੁੰਦਾ ਨਾ ਸ਼ੌਂਕ ਹੁੰਦਾ ਹੈਗਾ ਕਿ ਮੈਂ ਵੀ ਕੰਮ ਕਰਨਾ ਹੈਗਾ। ਤੇ ਮੈਂ ਕਦੇ ਵੀ ਆਪਣਾ ਸ਼ੌਕ ਔਹ ਨਹੀਂ ਰੱਖਿਆ ਹੈਗਾ ਕਿ ਮੈਂ ਆਪਣੇ ਸ਼ੌਕ ਨੂੰ ਫਸਟ ਪ੍ਰਾਇਰਿਟੀ ਦਿੱਤੀ ਹੈਗੀ ਹੈ। ਕਿ ਮੈਂ ਏਹ ਕੰਮ ਕਰਨਾ ਹੈਗਾ। ਤੇ ਔਥੇ ਜੋ ਵੀ ਆਵੇ ਔ ਕੰਮ ਜ਼ਰੂਰ ਕਰਨਾ ਚਾਹੀਦਾ ਹੈਗਾ, ਕਿਉਂਕਿ ਅੱਜ ਕੱਲ ਦਾ ਟਾਈਮ ਔਦਾਂ ਨਹੀਂ ਹੈਗਾ ਕਿ ਅਸੀਂ ਘਰ ਬੈਠ ਜਾਈਏ ਜਾਂ ਕੁਛ ਵੀ ਕਰ ਲਈਏ ਜਮਾਨੇ ਦੇ ਨਾਲ ਚੱਲਣਾ ਹੈਗਾ ਹੈ, ਸਾ ਅਬ ਨਾਲ ਚੱਲਣਾ ਹੈਗਾ ਤੇ ਫਿਰ ਤੁਹਾਨੂੰ ਕੁਛ ਨਾ ਕੁਛ ਆਪਣਾ ਐਕਸਟਰਾ ਕਰਨਾ ਹੀ ਚਾਹੀਦਾ ਹੈ। ਏਦੇ ਨਾਲ ਏਹ ਹੁੰਦਾ ਹੈਗਾ ਹੈ ਕਿ ਬੰਦੇ ਦਾ ਇੱਕ ਤੇ ਮਾਇੰਡ ਫਰੈਸ਼ ਰਹਿੰਦਾ ਹੈ। ਏਗਾ ਦੂਜਾ ਬੰਦਾ ਬਿਜੀ ਰਹਿੰਦਾ ਹੈਗਾ ਸਭ ਤੋਂ ਜ਼ਰੂਰੀ ਅੱਜ ਕੱਲ ਬਿਜ਼ੀ ਰਹਿਣਾ।
ਹਾਂਜੀ, ਹੁਣ ਮੈਂ ਵੀ ਫੇਰ ਏਦਾਂ ਈ ਕੀਤਾ ਨਾ- ਵੀ ਚਲੋ ਪਲਸਟੁ ਦੇ ਵਿੱਚ ਜਾਣੀ ਅਹ ਸਿੱਖੀ ਹੋਈ ਸੀਗੀ ਤੇ ਚਲੋ ਨ ਈ ਸਿਖਾ ਰਹੇ ਸੀ ਤਾ ਆਪਦੇ ਸੂਟਾਂ 'ਤੇ ਡਿਜ਼ਾਇਨ ਪਾ ਲੈਣੇ। ਐਵੇਂ ਕਰ ਲੈਣਾ ਬਸ ਏਦਾਂ ਕੁਛ ਕਰਦੀ ਰਹੀ। ਫਿਰ ਬੀਏ ਦੇ ਵਿੱਚ ਲਾਇਆ ਤਾਂ ਫਿਰ ਮਨ ਨਹੀਂ ਲੱਗਿਆ ਤਾਂ ਵਿੱਚ ਉਹ ਛੱਡ ਤੀ। ਫੇਰ ਸਸ ਤੋਂ ਬਾਅਦ ਬੀਏ ਵਿੱਚ ਹੀ ਛੱਡਤੀ ਜਾਣੀ, ਸਾਲ ਕਦੇ ਕਰਕੇ ਕਿਉਂਕਿ ਮਨ ਹੀ ਨਹੀਂ ਲੱਗ ਰਿਹਾ ਸੀ।
ਹਾਂਜੀ।
ਤੇ ਫੇਰ ਔਹ ਛੱਡ ਤੀ ਉਸ ਤੋਂ ਬਾਅਦ ਥੋੜ੍ਹਾ ਟਾਈਮ ਬਾਅਦ ਮੈਨੂੰ ਜਾਣੀ ਅਅ
ਅਖਬਾਰ ਦੇ ਵਿੱਚ ਪਤਾ ਲੱਗਿਆ ਵੀ ਇਕ ਐਡ ਆਈ ਵੀ ਆ ਬਲਾਈੰਡ ਜਿਹੜੇ ਅੰਨ੍ਹੇ ਬੱਚੇ ਹੁੰਦੇ ਨੇ ਉਹਨਾਂ ਦੀ ਪੜ੍ਹਾਈ ਕਰਨ ਵਾਸਤੇ
ਹਾਂਜੀ।
ਚਲੋ ਫਿਰ ਵੀ ਮੈਂ ਮਨ ਬਣਾਇਆ ਮੈਂ ਕਿਹਾ ਵੀ ਨਹੀਂ ਕੁਛ ਨਾ ਕੁਛ ਹਟ ਕੇ ਕਰਨਾ ਚਾਹੀਦਾ ਕਿਉਂਕਿ ਕਿ ਜੇ ਨਹੀਂ ਸਿਲਾਈ ਦਾ ਫੈਸ਼ਨ ਡਿਜਾਇਨਿੰਗ ਦਾ ਕਰਵਾ ਰਹੇ ਤੇ ਉੱਥੇ ਚਲੋ ਮੈਂ ਲਈ ਆ ਮਤਲਬ ਕੇ ਅ ਦਾਖਲਾ ਲੈ ਲਿਆ ਫੇਰ
ਹਾਂਜੀ।
ਤੇ ਫੇਰ ਨਾ ਅਹ ਸਾਲਕ ਵਧੀਆ ਲੰਘਿਆ। ਤੇ ਜਿਵੇਂ ਹੁਣ ਅੰਨੇ ਬੱਚਿਆਂ ਨੂੰ ਜਿਵੇਂ ਜਿਵੇਂ ਔਹ ਕਰ ਰਹੇ ਸੀ ਸੀਗੇ ਬੀ ਅਹ ਮਤਲਬ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਕਿੱਧਰੋਂ ਕਿੱਧਰ ਉੱਧਰ ਨੂੰ ਜਾਣਾ ਔਹਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ। ਜਾਣੂ ਜਾਣੀ ਕਿ ਸਾਨੂੰ ਔਹ ਕਰ ਰਹੇ ਸੀ ਨਾ ਵੀ ਟ੍ਰੇਂਡ ਕਰ ਰਹੇ ਸੀਗੇ ਵੀ ਕਿਵੇਂ ਕਿਵੇਂ ਤੁਸੀਂ ਕਰਵਾਉਣਾ ਔ ਸਾਰਾ ਕੀਤਾ, ਫਿਰ ਬਸ ਏਹੋ ਜੇਹਾ ਟਾਈਮ ਆਇਆ ਵੀ ਚਲੋ ਘਰਦਿਆਂ ਨੇ ਫਿਰ ਮਤਲਬ ਬਿਆਹ ਕਰਤਾ ਮੁੰਡਾ ਵਧੀਆ ਮਿਲ ਗਿਆ ਸੀਗਾ।
ਹਾਂਜੀ, ਐਹ ਤੇ ਪਹਿਲੇ ਹੁੰਦਾ ਈ ਸੀਗਾ ਕਿ ਅਹ ਕੰਮ ਜੋੜਾ ਕਰਨੈ ਤੁਸੀਂ ਕਰਦੇ ਚਲੋ ਬੰਦ ਜਿਵੇਂ ਕੋਈ ਵਧੀਆ ਰਿਸ਼ਤਾ ਆਂਦਾ ਹੈਗੈ ਤੇ ਫਿਰ ਬੰਦਾ ਕਰ ਹੀ ਲੈਂਦੈ ਹੈਗਾ ਏ ਕਿ ਹਾਂਜੀ
ਇਹ ਹੋ ਗਈ ਨਾਂ ਵੀ ਜਿਹੜੀ ਜਗਾ ਤੇ ਮੈਂ ਮਤਲਬ ਕਿ ਪੜ੍ਹਾਈ ਕਰਦੀ ਸੀਗੀ ਤਾਂ ਫਿਰ ਮਤ ਮਤਲਬ ਸੌਹਰਾ ਪਰਿਵਾਰ ਬਹੁਤ ਦੂਰ ਸੀ। ਤੇ ਜਿੱਧਰ ਦੂਰ ਸੀ ਤਾਂ ਉੱਧਰ ਕੋਈ ਸੈਂਟਰ ਹੈ ਨਹੀਂ ਸੀਗਾ ਵੀ ਪੜਨ ਵਾਸਤੇ ਵੀ ਜਿਹੜੀ ਪੜ੍ਹਾਈ ਐ ਜਿਹੜੀ ਮੈਂ ਲਗਾਤਾਰ ਚਾਲੂ ਰੱਖਾਂ। ਤੇ ਘਰ ਦੇ ਵਿੱਚ ਪ੍ਰੌਬਲਮ ਇਹ ਹੁੰਦੀ ਸੀ ਵੀ ਹਸਬੈਂਡ ਕੱਲੇ ਸੀਗੇ ਘਰ 'ਚ ਕੋਈ ਹੈਣੀ ਸੀ ਮੇਰੇ ਜਿਹੜੇ ਹੈਗੇ ਆ ਫੈਮਲੀ ਬਾਕੀ ਜੇ ਉਹ ਦੂਰ ਰਹਿ ਰਹੇ ਸੀਗੇ। ਘਰ ਦੇ ਵਿੱਚ ਕੱਲੇ ਸੀ ਇਹ। ਉਹਦਾ ਕਰਕੇ ਫਿਰ ਮੈਨੂੰ ਔਖਾ ਹੋ ਗਿਆ। ਫਿਰ ਮੈਂ ਕੀਤਾ ਨੀ ਚਲੋ ਮੇਰੇ ਹਸਬੈਂਡ ਨੇ ਬਹੁਤ ਬਹੁਤ ਸਾਥ ਦਿੱਤਾ, ਯਾਨੀ ਸਿਲਾਈ ਦੇ ਵਿੱਚ, ਹੁਣ ਇਹ ਐਂ ਕਿ ਮੈਨੂੰ ਜਿਹੜਾ, ਮਨ ਦੇ ਵਿੱਚ ਹੁੰਦਾ ਸੀ ਮੈਂ ਇਹ ਚੀਜ ਕਰਾਂ, ਉਹ ਕਰਾਂ, ਮੈਨੂੰ ਆਪਣੇ ਆਪ ਹੀ ਆਉਣ ਲੱਗ ਹੋ ਗਿਆ ਸਾਰਾ ਕੁਛ
ਹੁਣ ਦਾ ਇ ਤੁਸੀਂ ਕਿਸੀ ਕੰਮ 'ਚ ਇੰਟਰਸਟ ਆਉਣ ਲਗਦਾ ਨਾਂ ਨਾਲੇ ਅਹ ਕੰਮ ਉਹ ਕਰੋ, ਜਿਹਦੇ ਵਿੱਚ ਹੀ ਤੁਹਾਡਾ ਦਿਲ ਮੰਨੇ।
ਹਾਂਜੀ- ਹਾਂਜੀ, ਨਹੀਂ ਹੁਣ ਵਧੀਆ ਨਾਂ ਵੀ ਹੁਣ ਇਹ ਚੀਜ਼ ਦਾ ਵੀ ਲੱਗ ਰਿਹਾ ਵੀ, ਮੈਨੂੰ ਬਹੁਤ ਵਧੀਆ ਲੱਗ ਰਿਹਾ ਵੀ, ਮੈਂ ਸਿਲਾਈ ਕਰ ਰਹੀ ਹਾਂ। ਕਿ ਵੀ, ਛੋਟੀ ਹੁੰਦੀ ਤੋਂ ਹੀ ਸੀਗਾ, ਹਾਂਜੀ। ਤੇ ਚਲੋ, ਮੈਂ ਕਿਹਾ ਵੀ ਵਿਆਹ ਤੋਂ ਬਾਅਦ ਫੈਸ਼ਨ ਡਿਜਾਇਨਿੰਗ ਦਾ ਕਰ ਲਓ, ਕਰਨਾ ਸੀ ਤੇ ਬ ਬੱਚੇ ਹੋ ਗਏ ਫੇਰ ਚਲੋ।
ਐਹ ਤੇ ਹੁੰਦਾ ਹੈ ਜਨਾਨੀਆਂ ਵਾਸਤੇ, ਥੋੜ੍ਹਾ ਜਿਹਾ ਔਖਾ ਹੁੰਦਾ ਈ ਐ।
ਹਾਂਜੀ
ਹਮ
ਫਿਰ ਉਹ ਵੀ ਛੱਡਿਆ ਚਲੋ ਹੁਣ ਮੈਂ ਕਿਹਾ ਵੀ ਬੱਚੇ ਥੋੜ੍ਹੇ ਹੈਗੇ ਆ ਪੜ੍ਹਨ ਇੱਕ ਬੇਟੀ ਪੜ੍ਹ ਇੱਕ ਛੋਟੀ ਆ ਮੈਂ ਕਿਹਾ ਚਲੋ ਜਿੰਨਾ ਟਾਈਮ ਹੁੰਦਾ ਵੀ ਸਿਲਾਈ ਕਰਾਂ ਤੇ ਮਨ ਨੂੰ ਆਏ ਹੁੰਦਾ ਪੂਰਾ ਦਿਨ ਕਰੀ ਚਲੋ ਨਾਲ ਤਾਂ ਬਿਜ਼ੀ ਅਤੇ
ਬਿਜ਼ੀ ਰਹਿਣਾ ਵੀ ਸਹੀ ਹੈਗਾ ਹੈ ਇੱਕ ਮਾਈੰਡ ਫਰੈਸ਼ ਰਹਿੰਦਾ ਹੈਗਾ ਹੈ ਬੰਦਾ ਅ ਬਾਕੀ ਫਾਲਤੂ ਦੀ ਚੀਜਾਂ ਚ ਧਿਆਨ ਨੀ ਜਾਂਦਾ ਹੈਗਾ ਐ। ਮੈਂ ਤੇ ਅਪਣੇ
ਜੁੜ ਰਿਹਾ ਵਾ।
ਹਾਂਜੀ, ਮੈਂ ਤੇ, ਉਹ ਤੇ ਚਲੋ ਆਪਣੀ ਇੱਕ ਅਲੱਗ ਗੱਲ ਹੁੰਦੀ ਮੈਂ ਆਪਣੇ ਬੱਚਿਆਂ ਨੂੰ ਵੀ ਕਹਿੰਨੀ ਆਂ। ਜੋ ਤੁਹਾਡਾ ਦਿਲ ਕਰੇ, ਤੁਸੀਂ ਉਸੇ 'ਚ ਆਪਣਾ ਕਰੀਅਰ ਬਣਾਓ।
ਹਾਂਜੀ
ਜੇ ਮੈਨੂੰ ਇੰਨੀ ਅਜ਼ਾਦੀ ਮਿਲੀ ਕਿ ਮੈਂ ਜੋ ਕੰਮ ਕਰਨਾ ਸੀਗਾ, ਮੈਨੂੰ ਮੇਰੇ ਮਾਂ ਪਿਓ ਨੇ ਕਰਾਇਆ, ਤੇ ਮੈਂ ਉਹੀ ਚੀਜ਼ ਕਰਾਂਗੇ ਜੋ ਜਿਸ ਚੀਜ਼ ਤੇ ਤੁਹਾਡਾ ਦਿਲ ਮੰਨੇ, ਜੋ ਤੁਹਾਡਾ ਅੱਛਾ ਬੈਸਟ ਤੋਂ ਬੈਸਟ ਤੁਸੀਂ, ਜਿਹੜੇ ਵੀ ਸਬਜੈਕਟ 'ਚ ਦੋ ਜਾਂ ਜਿਹੜੀ ਵੀ ਫੀਲਡ ਚੁਣੋ, ਤੁਸੀਂ ਉਹਦੇ 'ਚ ਆਪਣਾ ਬੈਸਟ ਦਵੋ। ਤੇ ਤੁਸੀਂ, ਕਿਤੇ ਨਾ ਕਿਤੇ ਸਕਸੈਸ ਤੁਹਾਨੂੰ ਹੀ ਮਿਲੇਗੀ, ਹੋਰ ਨਾਲੇ ਜਿਸ ਕੰਮ 'ਚ ਮਨ ਲੱਗੇ ਤੁਹ ਉਹੀ ਕਰੋ, ਬਾਕੀ ਦੂਜਾ ਕੋਈ ਕੰਮ ਕਰੋਗੇ ਬੇਮਨ ਨਾਲ ਕੰਮ ਕੀਤਾ ਹੋਇਆ ਤੇ ਫੇਰ ਕੋਈ ਫਾਇਦਾ ਨਹੀਂ ਹੈ। ਹੈ ਨਾ ਉਸ ਚੀਜ਼ ਦਾ ਭਾਵੇਂ ਪੜ੍ਹਾਈ ਹੋਵੇ ਭਾਵੇਂ ਕੋਈ ਵੀ ਫੀਲਡ ਹੋਵੇ ਮਨ ਲਗਾ ਕੇ ਕਰੋਗੇ ਤੇ ਉਹਦਾ ਫਾਇਦਾ ਚਾਰ ਗੁਣਾ ਤੁਹਾਨੂੰ ਮਿਲੇਗਾ
ਹਾਂਜੀ ਬੱਚਿਆਂ ਨੂੰ ਵੀ ਬਸ ਦਸਵੀਂ ਕਲਾਸ ਵਿੱਚ ਮੰਨ ਲਓ ਗਿਆਰਵੀਂ ਦੇ ਵਿੱਚ ਪਤਾ ਲੱਗਦਾ ਵੀ ਮੈਂ ਕਿਹੜੀ ਲਾਈਨ ਚ ਜਾਣਾ ਜੀਵੇਂ ਹੁਣ ਛੋਟੀ ਇਹ ਜਿੱਦਾਂ ਹੁਣ ਮੇਰੀ ਬੇਟੀ ਆ ਉਹ ਕਹਿੰਦੀ ਮੈਂ ਵੀ ਮੰਮਾ ਡਾਕਟਰ ਬਣਨਾ ਕਿਉਂਕਿ ਪਾਪਾ ਡਾਕਟਰ ਨੇ ਤੇ ਮੈਂ ਕਿਹਾ ਚਲੋ ਠੀਕ ਹੈ ਡੋਕਟਰੀ ਲਾਈਨ ਵੀ ਓਕੇ ਆ ਵੀ ਕਰੋ ਮੈਂ ਕਿਹਾ ਵੀ ਪੜ੍ਹਾਈ ਮੈਂ ਕਿਹਾ ਬਹੁਤ ਕਰਨੀ ਪੈਣੀ ਆ ਵਧੀਆ ਪਰਸੈਂਟੇਜ ਲੈਣੀ ਪੈਣੀ ਆ ਜੇ ਹੁਣੇ ਤੋਂ ਹੀ ਵੱਧ ਪੜੂਗੀ ਫੇਰ ਹੀ ਇਹ ਲਾਈਨ ਇੱਥੇ ਜਾਯੇ ਜਾਣਾ
ਜਦ ਬੱਚਾ ਖੁਦ ਡਿਸਾਈਡ ਕਰੇ ਨਾ ਕਿ ਨਾ ਸਾਨੂੰ ਇਹ ਲਾਈਨ ਕਰਨੀ ਤੁਹਾਨੂੰ ਹਮੇਸ਼ਾ ਅਹ ਅੱਗੇ ਹੀ ਵਧਾਉਣ ਵਾਸਤੇ ਗੱਲ ਕਰਨੀ ਚਾਹੀਦੀ ਜੀ ਠੀਕ ਹੈ ਤੁਸੀਂ ਕਰੋ
ਹਾਂਜੀ ਤਾਂ ਹੀਓ ਫਿਰ ਥੋੜ੍ਹਾ ਜਿਹਾ ਪੜ੍ਹਾਈ ਵੱਲ ਵੀ ਧਿਆਨ ਚਲੋ ਇੰਨਾ ਕਾ ਵੀ ਸ਼ੁਕਰ ਆ ਪਰਮਾਤਮਾ ਦਾ ਵੀ ਵਧੀਆ ਪਰਸੈਂਟੇਜ ਲੈ ਰਹੀ ਆ ਅਤੇ
ਮਨ ਲੱ ਮੈਂ ਤੁਹਾਨੂੰ ਇਹੀ ਗੱਲ ਕਹਾਂਗੀ ਜਿੱਦਾਂ ਮਨ ਲੱਗੇ ਨਾ ਤੇ ਉਹੀ ਕੰਮ ਕਰੋ
ਹਾਂਜੀ ਕਹਿੰਦੀ ਛੋਟੀ ਬੇਟੀ ਨੂੰ ਕਹਿੰਦੀ ਇਹ ਮੰਮਾ ਮੈਂ ਡਾਕਟਰ ਇਹ ਪੋਲਿਸ ਵਾਲੀ ਬਣੂਗੀ
ਹਾਂਜੀ ਵੀ ਦੇਖੋ ਚੰਗਾ ਅ ਤੁਹਾਡੇ ਘਰ ਡਾਕਟਰ ਵੀ ਤੇ ਆਈ ਪੀ ਐਸ ਵੀ ਸਭ ਤੇਆਰ ਖੜੇ ਨੇ ਤਾਡੇ ਕੋਲ ਤੇ, ਹ ਹ ਹ ਹ।
ਵੀ ਹੁਣੇ ਤੇ ਚਲੋ ਆਏ ਆ ਵੀ ਬੱਚਿਆਂ ਦਾ ਵੀ ਧਿਆਨ ਹੈਾ ਉੱਧਰਲੀ ਸਾਈਡ ਹੀ ਰਹੇ ਹਾਂਜੀ
ਹਾਂਜੀ
ਦੱਸੌ
ਬਸ ਵਧੀਆ ਹੈਗਾ ਮੈਂ ਵੀ ਬਸ ਹੁਣ ਆਪਣਾ ਜਿਹੜਾ ਕਰਾਫਟ ਦਾ ਮੈਂ ਕੰਮ ਕਰ ਰਹੀ ਸੀਗੀ ਮੈਂ ਉਹਨਾਂ ਨੂੰ ਬੁਰਾ ਕਰਲਾ ਤੇ ਫੇਰ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਾਂਗੀ ਠੀਕ ਹੈ ਹਾਂਜੀ ਓ ਓਕੇ ਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।